ਮੈਮ, ਸਤਿ ਸ੍ਰੀ ਅਕਾਲ ਮੈਮ, ਕਿਵੇਂ ਓ? ਤੁਸੀ ਮੈਮ।
ਵਧੀਆ ਮੈਮ ਤੁਸੀਂ ਦੱਸੋ।
ਅਸੀਂ ਵੀ ਵਧੀਆ ਜੀ।
ਚਲੋ ਵਧੀਆ ਈ ਚਾਹੀਦੇ ਓ।
ਹਾਂਜੀ, ਥੋਡੇ ਸਾਰੇ ਕਿਵੇਂ ਨੇ ਗੇ।
ਸਾਰੇ ਵਧੀਆ ਨੇ।
ਅੱਛਾ ਜੀ। ਹੋਰ ਥੋਡੇ ਸਾਰੇ ਫਰੈਂਡ ਕਿਵੇਂ ਨੇ?
ਫਰੈਂਡ ਵੀ ਸਾਰੇ ਵਧੀਆ।
ਵੈਰੀ ਗੁੱਡ, ਬਹੁਤ ਵਧੀਆ।
ਹਾਂਜੀ ਹਾਂ।
ਅੱਛਾ ਜੀ। ਤੇ ਹੁਣ ਤੁਸੀਂ ਸਾਰੇ ਕੰਮ ਖਤਮ ਕਰ ਦਿੱਤੇ ਇਸ ਟਾਈਮ।
ਹਾਂਜੀ ਹਾਂ ਕੰਮ ਬਸ ਖਤਮ ਹੋ ਗੇ। ਹੁਣ ਹੁਰਦੁਆਰੇ ਭੇਜਣੇ ਆ ਸ਼ਬਜੀ। ਉਦੋ ਬਣਾਤੀ ਸੀ।
ਅੱਛਾ ਜੀ।।
ਫਿਰ ਸ਼ਾਮ ਨੂੰ ਤਾਂ ਤੁਸੀਂ ਫਰੀ ਓ ਜਵਾ ਈ।
ਹਾਂਜੀ ਹਾਂ, ਦੇਖਦੇ ਆ ਕੁਛ ਕਰਨਾ।
ਅੱਛਾ ਜੀ, ਕੰਮ ਕੀ ਕਰਨਾ ਤੁਸੀਂ?
ਨਹੀਂ, ਐ ਵੀ ਕੋਈ ਫਰੀ ਦਾ ਕੰਮ।
ਅੱਛਾ - ਅੱਛਾ। ਤੁਸੀਂ ਘਰ ਦੀ ਸਾਫ਼ - ਸਫ਼ਾਈ ਕਰ ਲੀ।
ਹਾਂਜੀ ਹੋ ਗਈ ਸੀ। ਇੱਕ ਵਾਰ ਤਾਂ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਗਾ। ਕਿਉਂਕਿ ਹੁਣ ਹਨੇਰੀ ਬਹੁਤ ਆ ਰਹੀਆਂ ਨੇ ਗੀਆ।
ਹਾਂਜੀ ਹਾਂ, ਮਿੰਟ 'ਚ ਆ ਗਈ ਸੀ ਅੱਜ ਵੀ।
ਹਾਂਜੀ ਹਾਂ, ਥੋੜਾ ਟਾਇਮ ਪਹਿਲਾਂ ਆਈ ਸੀਗੀ।
ਹਾਂਜੀ, ਅਸੀਂ ਵੀ ਮਤਲਬ ਬਾਹਰੇ ਗਏ ਹੋਏ ਸੀ। ਮੈਂ ਮੇਰੇ ਭਾਈ ਨੂੰ ਕਿਹਾ ਮੈਂ ਛੇਤੀ ਭੱਜ। ਮੈਂ ਕਿਹਾ ਹਨੇਰੀ ਵੀ ਆ ਗੀ।
ਹਾਂਜੀ।
ਕਿਉਂਕਿ ਹੁਣ ਥੋੜੇ ਦਿਨਾਂ ਤੋਂ ਮੌਸਮ ਦੇ ਵਿੱਚ ਬਦਲਾਵ ਹੋ ਰਿਹਾ ਗਾ।
ਹਾਂਜੀ ਹਾਂ।
ਕਿਤੇ-ਕਿਤੇ ਤਾਂ ਵਾਰਿਸ਼ ਵੀ ਹੋ ਰਹੀ ਆ ਗੀ ਬਹੁਤ।
ਹੂੰ-ਹੂੰ
ਇਹ ਤਾਂ ਹੈਗਾ ਈ ਏ ਜੀ। ਚਲੋ ਵਧੀਆ ਗਾ। ਥੋੜ੍ਹੀ ਬਹੁਤੀ ਗਰਮੀ ਤੋਂ ਰਾਹਤ ਮਿਲੂਗੀ ਆਪਾਂ ਨੂੰ।
ਹਾਂਜੀ ਹਾਂ।
ਕਿਉਕਿ ਨੀ ਗਰਮੀ ਤਾਂ ਹੁਣ ਬਹੁਤ ਜਿਆਦਾ ਤੰਗ ਕਰਨ ਲੱਗ ਗਈ ਸੀ।
ਹਾਂਜੀ ਹਾਂ। ਮੇਰੇ ਕੋਲ ਵੀ ਥੋੜੇ ਈ ਰਹਿ ਗੇ, ਹਾਂਜੀ ਤੇਦ ਲ ਨ ਹੁੰਦੀਆਂ ਕਿਉਦੇ ਦਾ ਕੁਛ ਨੀ ਬਸ ਹੁਣ। ਵਿਹਲੇ ਹੋਏ ਬ ਹੁਣ ਫਰੀ ਹੋ ਗਏ ਬੈਠ ਗਏ।
ਅੱਛਾ ਜੀ।
ਚਲੋ ਵਧੀਆ ਗਾ, ਥੋਡੇ ਗੁਆਂਢੀ ਆ ਜਾਂਦੇ ਨੇ ਤੁਹਾਡੇ ਘਰ।
ਨਹੀਂ ਗੁਆਂਢੀ ਤਾਂ ਹੁਣ ਕੌਣ ਆਉਂਦੇ ਨੇ ਸਾਰੇ ਆਪਣੇ-ਆਪਣੇ ਕੰਮਾਂ 'ਚ ਬਿਜ਼ੀ ਹੋਏ ਪਏ ਨੇ। ਕੌਣ ਕਿਸੇ ਦੇ ਘਰੇ ਆਉਂਦਾ।
ਨਹੀਂ ਬ ਚਲੋ ਸ਼ਾਮ ਟਾਈਮ ਥੋੜ੍ਹਾ ਬਹੁਤਾ ਫਰੀ ਹੁੰਦਾ ਗਾ।
ਨਹੀਂ ਕੋਈ ਨਹੀਂ ਆਉਂਦਾ।
ਅੱਛਾ ਜੀ। ਕਾਫ਼ੀ ਗੁਆਂਢੀ ਹੋਣੇ ਤੁਹਾਡੇ ਆਲੇ ਦਾਲੇ ਤਾਂ।
ਹਾਂਜੀ ਹਾਂ ਹੈਗੇ ਨੇ ਬਟ ਸਾਰੇ ਆਪਣੇ-ਆਪਣੇ ਘਰ 'ਚ ਹੀ ਰਹਿੰਦੇ ਨੇ। ਕੋਈ ਕਿਸੇ ਤੇ ਨਹੀਂ ਜਾਂਦਾ ਹੁਣ ਤਾਂ।
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਹੈ ਈ।
ਹਾਂਜੀ।
ਹੋਰ ਦੱਸੋ ਤੁਸੀਂ?
ਬਸ ਕੁਛ ਨੀ ਹੋਰ ਤਾਂ ਸੁਣਾਓ ਕੁਛ ਤੁਸੀਂ। ਥੁ ਥੋਡੇ ਬਚਪਨ ਆ ਕਿਵੇਂ ਦਾ ਸੀ।
ਸਾਡਾ ਬਚਪਨ ਬਹੁਤ ਵਧੀਆ ਸੀਗਾ ਏ। ਮੈਂ ਤਾਂ ਆਪਦੇ ਬਚਪਨ ਨੂੰ ਹੁਣ ਕੱਲ੍ਹ ਪਰਸੋਂ ਹੀ ਕਰਦੀ ਸੀਗੀ।
ਮੈਂ ਕਿਹਾ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਉ- ਦੋਂ ਤਾਂ ਐਵੇਂ ਲੱਗਦਾ ਸੀ ਵੀ ਆਪਾਂ ਕਦੋਂ ਵੱਡੇ ਹੋਈਏ। ਮੇ ਕਿਹਾ ਉਹਦੋ ਸਕੂਲ ਦੇ ਕੰਮ ਤੋਂ ਬਹੁਤ ਡਰ ਲੱਗਦਾ ਹੁੰਦਾ ਸੀਗਾ ਵੀ ਕੀ ਐ, ਇਹ ਸਕੂਲ ਦਾ ਕੰਮ ਐ। ਬਹੁਤ ਔਖਾ ਹੈਗਾ। ਜੇ ਕੁਛ ਯਾਦ ਨਾ ਹੋਣਾ ਤਾਂ ਵੀ ਡਰ ਲੱਗਣਾ ਵੀ ਅੱਜ ਦਾ ਛਿੱਤਰ ਪੈਣਗੇ। ਤੇ ਹੁਣ ਵੱਡੇ ਹੋ ਰਹੇ ਆਗੇ ਹੁਣ ਐਵੇਂ ਹੁੰਦਾ। ਵੀ ਉਹ ਟਾਈਮ ਕਿੰਨਾ ਜ਼ਿਆਦਾ ਵਧੀਆ ਸੀ ਨਾ ਕੋਈ ਟੈਨ- ਸ਼ਨ ਸੀ ਬਸ ਇੱਕ ਸਿਰਫ ਪੜ੍ਹਾਈ ਦੀ ਸੀ।
ਹਾਂਜੀ ਬਸ ਤਾਂ ਬਸ ਹੁਣ ਤਾਂ ਜਿੰਮੇਵਾਰੀਆਂ ਹੀ ਬਹੁਤ ਪੈ ਜਾਂਦੀਆਂ ਬੰਦੇ ਤੇ।
ਹਾਂਜੀ ਹਾਂ ਬਹੁਤ ਹੁਣ ਲਾ ਲਓ ਵੀ ਅੱਗੇ ਬੱਚਾ ਹੋ ਗਿਆ ਉਹਦੀ ਵੀ ਹੁੰਦੀ ਹੈ ਇਹਨੂੰ ਏਜ ਚੀਜ਼ ਦੀ ਲੋੜ ਐ, ਇਹਨੂੰ ਇਹ ਚੀਜ਼ ਦੀ ਲੋੜ ਐ।
ਹਾਂਜੀ।
ਬਾਕੀ ਸਾਰੇ ਘਰ ਦੀਆਂ ਜਿੰਮੇਵਾਰੀਆਂ ਹੋਗੀਆਂ।
ਹਮ-ਹਮ।
ਹੁਣ ਤਾਂ ਸਾਰੇ ਕਿਧਰੇ ਹੀ ਸੋਚਣਾ ਪੈਂਦਾ ਗਾ ਜਦੋਂ ਕੋਈ ਚੀਜ਼ ਖਰੀਦਣ ਦੇਖ ਕੇ ਸੋਚਣੀ ਪੈਂਦੀ ਹੈ, ਵੀ ਇੱਥੇ ਪੈਸੇ ਲਾਈਏ ਕਿ ਨਾ ਲਾਈਏ।
ਹਮ-ਹਮਮ।
ਕਿਉਂਕਿ ਅੱਜ -ਕੱਲ੍ਹ ਇੱਕ
ਵੱਡੇ ਹੋਣ ਬਾਅਦ 'ਚ ਮੈਰਿਜ ਤੋਂ ਬਾ ਮੈਰਿਜ ਤੋਂ ਬਾਅਦ ਤਾਂ ਫਿਰ ਐਵੇਂ ਹੁੰਦਾ ਐ।
ਹਾਂਜੀ ਹਾਂ ਇਹ ਤਾਂ ਹੈ ਨਾਲੇ ਕੋਈ ਕੁਛ ਕਹਿੰਦਾ ਨੀਂ ਵੀ ਚਲੋ ਕੋਈ ਕੁਛ ਕਹਿੰਦਾ। ਆਪਾਂ ਨੂੰ ਫੇਰ ਵੀ ਆਪਦੀ ਇੱਕ ਰਿਸਪੋਂਸੀਬਿਲਿਟੀ ਲਾ ਲਓ ਵੀ ਆਪਣੀ ਬਣ ਜਾਂਦੀ ਹੈ।
ਹਾਂਜੀ ਹਾਂ।
ਵੀ ਸਾਰਾ ਕੁਛ ਆਪਾਂ ਨੂੰ ਮਨਟੇਨ ਕਰਕੇ ਚੱਲਣਾ ਪੈਂਦਾ ਗਾ। ਕਿਉਂਕਿ ਬਚਪਨ ਦੀਆਂ ਯਾਦਾਂ ਤਾਂ ਬਚਪਨ ਦੀ ਹੀ ਹੁੰਦੀਆਂ ਨੇ ਗੀਆਂ।
ਹਾਂਜੀ ਹਾਂ।
ਕਿਉਂਕਿ ਉਦੋਂ ਖੇਡ ਲਏ ਖਾ ਲਏ ਪੀ ਲਏ ਸੌਂ ਗਏ। ਆਪਦੇ ਦੋਸਤਾਂ ਦੇ ਘਰੇ ਜਾਂਦੇ ਹੁੰਦੇ ਸੀ ਉਦੋਂ ਤਾਂ ਇਹ ਟਾਈਮ ਸੀਗਾ ਕੰਮ ਕਰਨ ਬਸ। ਤੇ ਚੱਲ ਜਾਂਦੇ ਸੀ ਉੱਥੇ।
ਹਾਂਜੀ ਹਾਂ ਹੁਣ ਤਾਂ ਕੋਈ ਨੀ ਕਿਤੇ ਜਾਂਦਾ।
ਹਾਂਜੀ ਹਾਂ, ਉੱਥੇ ਇਕੱਠੇ ਬੈਠ ਕੇ ਕੰਮ ਕਰਨਾ ਫਿਰ ਖਾਣਾ ਪੀਣਾ। ਸਾਰਾ ਕੁਛ ਬਹੁਤ ਵਧੀਆ ਲੱਗਦਾ ਸੀ।
ਹੁਣ ਤਾਂ ਫਰੈਂਡਸ ਦੇ ਕੀ ਬੰਦਾ ਆਪਣੇ ਸਕਿਆਂ ਦੇ ਨੀ ਜਾਂਦਾ।
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਐ। ਕਿਉਂਕਿ ਹੁਣ ਆਪਾਂ ਨੂੰ ਅਨਸਿਊਕਰਟੀ ਫੀਲ ਹੁੰਦੀ ਐ ਵੀ ਆਪਾਂ ਦੂ- ਦੂ। ਜਿਹਦੇ ਘਰ ਜਾਂਦੇ ਆਂਗੇ।
ਹਾਂਜੀ ਹਾਂ।
ਉਦੋਂ ਵੀ ਉਦੋਂ, ਟਾਈਮ ਵੀ ਬਹੁਤ ਵਧੀਆ ਸੀਗਾ। ਤੇ ਹੁਣ ਪਰ ਉਹ ਚੀਜ਼ਾਂ ਸਾਰੀਆਂ ਯਾਦ ਆਉਂਦੀਆਂ ਨੇ ਕਿਉਂਕਿ ਨਾ ਤਾਂ ਉਹ ਦੋਸਤ ਦੁਬਾਰਾ ਮਿਲ। ਦੇ ਨੇ ਗੇ। ਨਾ ਉਹੀ ਟਾਈਮ ਵਾਪਿਸ ਆਉਂਦਾ ਗਾ ਦੁਬਾਰਾ।
ਹੁੰ- ਹੁੰ।
ਹੁਣ ਤਾਂ ਸਿਰਫ਼ ਇੱਕ ਫੋਨ ਕੋਲ ਹੈਗੀ ਜਿਹੜੀ ਆਪਣੇ ਤੋਂ ਹੋ ਜਾਂਦੀ ਆ ਉਹਨਾਂ ਨੂੰ ਉਹ ਵੀ ਟਾਈਮ ਕੱਢ ਕੇ ਸਿਰਫ਼।
ਹਾਂਜੀ।
ਕਈ ਦੋਸਤ ਤਾਂ ਐਵੇਂ ਦੇ ਨੇ ਵੀ ਲਾ ਲਓ ਤੁਸੀਂ ਆਪਦੀ ਲਾਈਫ਼ ਦੇ ਵਿੱਚ ਐੰਨੇ ਵੀ ਜੀਨੇਗੇ ਉਹਨਾਂ ਨੇ ਕਦੇ ਕੋਲ ਤੱਕ ਨੀ ਕਰੀ। ਕਈ ਐਵੇਂ ਦੇ ਨੇ ਜਿਹੜੇ ਹਫ਼ਤੇ ਬਾਅਦ ਪੁੱਛਦੇ ਆ ਆਪਾਂ ਵੀ ਤੁਸੀਂ ਕਿਵੇਂ ਹੋ? ਕਿਵੇਂ ਨਾ
ਵਧੀਆ ਗੱਲ ਆ ਬਟ ਮੈਂ ਤਾਂ ਫਰੈਂਡਸ ਘੱਟ ਹੀ ਬਣਾਉਨੀਂ ਆ।
ਅੱਛਾ ਏ। ਨਹੀਂ ਹੈ ਤਾਂ ਮੇਰੇ ਵੀ ਦੋ-ਤਿੰਨ ਨੇ ਜਿਹੜੇ ਮੈਨੂੰ ਕੋਲ ਕਰਦੇ ਨੇ ਸਿਰਫ਼। ਉਹ ਵੀ ਮੇਰੇ ਸਕੂਲ ਟਾਈਮ ਦੇ ਆਪਣੇ ਪਿੰਡ ਦੇ।
ਵਧੀਆ ਚਲੋ।
ਹਾਂਜੀ ਬਾਹਰਲਾ ਤਾਂ ਕੋਈ ਵੀ ਕੋਲ ਨੀ ਕਰਦਾ ਹੈਗਾ।
ਵੈਸੇ ਵੀ ਹੁਣ ਅੱਜ-ਕੱਲ ਦੇ ਫਰੈਂਡਸ ਵੀ ਮਤਲਬ ਦੇ ਨੇ।
ਹਾਂਜੀ ਹਾਂ ਹਾਂਜੀ ਹਾਂ ਇਹ ਤਾਂ ਗੱਲ ਤੁਹਾਡੀ ਹੈਗੀ ਐ। ਕਿਉਕਿ ਜੇ ਆਪਾਂ ਬਸ ਉਹਨਾਂ ਨੂੰ ਕੋਈ ਮਤਲਬ ਐ ਤਾਂ ਆਪਾਂ ਨੂੰ ਉਹ ਹਮੇਸ਼ਾ ਯਾਦ ਕਰਨਗੇ ਨਹੀਂ ਉਹ ਕਰ ਦੇ ਨਹੀਂ ਹੈਗੇ।
ਹਾਂਜੀ ਹਾਂ।
ਕਿਉਂਕਿ ਕਈ ਲੋਕ ਤਾਂ ਐਵੇਂ ਦੇ ਹੁੰਦੇ ਨੇ ਸਿਰਫ਼ ਆਪਣੇ ਮਤਲਬ ਲਈ ਹੀ ਕੋਲ ਕਰ- ਕਰਦੇ ਨੇ ਵੀ ਸਾਡਾ ਆਹ ਕੰਮ ਐਵੇਂ ਕਰਦੋ।
ਹੂ-ਹੂ
ਪਰ ਜਿੰਨਾਂ ਨਾਲ ਦਿਲੋਂ ਪਿਆਰ ਹੁੰਦਾ ਉਹ ਵਿਨ ਮਤਲਬ ਤੋਂ ਹੀ ਕੋਲ ਕਰਦੇ ਆਪਾਂ ਨੂੰ ਕਿਉਂਕਿ ਨੇ ਆਪਣੇ ਨਾਲ ਉਹ ਟਾਈਮ ਬਿਤਾਉਣਾ ਹੁੰਦਾ ਗਾ।
ਹਾਂਜੀ ਹਾਂ।
ਆਪਣੀਆਂ ਪੁਰਾਣੀਆਂ ਯਾਦਾਂ ਸਾਰੀਆਂ ਤਾਜ਼ੀਆਂ ਹੁੰਦੀਆਂ ਨੇਗੀਆਂ।
ਹੂ - ਹੂ
ਕਈ ਵਾਰ ਐਵੇਂ ਹੁੰਦਾ ਕਿ ਅਚਨਚੇਤ ਹੀ ਨਾ ਆਪਦੇ ਪੁਰਾਣੇ ਫਰੈਂਡ ਮਿਲ ਜਾਂਦੇ ਨੇ ਮੈਂ ਇੱਕ ਦਿਨ ਗੁਰ- ਦੁਬਾਰਾ ਸਾਇਬ ਗਈ। ਮਤਲਬ ਕਿ ਓਹ ਮੇਰੀ ਦੋ ਹਜ਼ਾਰ ਤੇਰਾਂ ਦੀ ਫਰੈਂਡ ਸੀ ਲਾ ਲਓ ਵੀ ਬਾਰਾਂ-ਤੇਰਾਂ ਦੀ। ਤੇ ਉਹ ਮੈਨੂੰ ਦੇਖ ਕੇ ਖੜੀ ਹੋਗੀ ਮੈਨੂੰ ਕਹਿੰਦੀ ਤੁਸੀਂ ਸੰਦੀਪ ਪੋ ਉਹ। ਮੈਂ ਕਿਹਾ ਵੀ ਹਾਂਜੀ, ਮੈਂ ਕਿਹਾ ਵੀ ਮੈਂ ਤੁਹਾਨੂੰ ਜਾਣ ਦੀ ਜ਼ਰੂਰ ਆਂ। ਬਟ ਮੈਨੂੰ ਥੋਡਾ ਨਾਮ ਨੀ ਯਾਦ ਹੈਗਾ ਵੀ ਤੁਹਾਡਾ ਨਾਮ ਕੀ ਐ?
ਅੱਛਾ।
ਹਾਂਜੀ, ਉਹ ਕਹਿੰਦੇ ਵੀ ਮੇਰਾ ਨਾਂ ਗਗਨ ਆ ਮੈਂ ਕਿਹਾ ਵੀ ਹਾਂ ਤੁਸੀਂ ਵੀ ਉਹ ਕੁੜੀਆਂ ਦੇ ਗਰੁੱਪ 'ਚ' ਹੁੰਦੇ ਸੀ ਮੈਂ ਇੱਕ ਕੁੜੀ ਦਾ ਨਾਮ ਲਿਆ। ਕਹਿੰਦੇ ਹਾਂਜੀ।
ਹਮ।
ਤੇ ਲਾ ਲਓ ਵੀ ਤੁਸੀਂ ਆਪਾਂ ਨੂੰ ਪਤਾ ਨੀ ਕਿੰਨੇ ਕੁ ਸਾਲਾਂ ਬਾਅਦ ਇੱਕ ਦੋਸਤ ਮਿਲਦੇ ਨੇ ਹਨਾ।
ਹਮ-ਹਮ
ਉਹ ਵੀ ਜੇ ਆਪਣੀ ਉਹਨਾਂ ਨਾਲ ਥੋੜ੍ਹੀ, ਬਹੁਤੀ ਬੋਂਡਿੰਗ ਹੁੰਦੀ ਐ। ਆਪਾਂ ਨੂੰ ਤਾਂ ਅਗਲਾ ਬੁਲਾ ਲੈਂਦਾ ਹੈਗਾ।
ਹਮ-ਹਮ
ਨਹੀਂ ਤਾਂ ਕੋਈ ਵੀ ਨੀ ਬੁਲਾਉਂਦਾ ਹੈਗਾ ਐਮੇ।
ਉਹ ਪਹਿਲਾਂ ਆਲੇ ਸੀ ਹੁਣ ਆਲੇ ਤਾਂ ਕੋਈ ਨੀ ਬੁਲਾਉਂਦੇ ਤਾਂ ਹੀ ਮੈਂ ਫਰੈਂਡ ਸਰਕਲ ਘੱਟ ਟੀ ਰੱਖਦੀਆਂ।
ਹਾਂਜੀ-ਹਾਂ ਹੁਣ ਆਲਿਆਂ ਦੇ ਵਿੱਚ ਈਗੋ ਜਿਆਦਾ ਗੀ ਥੋੜ੍ਹੀ ਜੀ।
ਹਮ
ਕੁਛ ਹੁਣ ਬਸ ਟਾਈਮ ਦੇ ਹਿਸਾਬ ਨਾਲ ਉਹ ਆਬਦੇ ਮੋਬਾਇਲ ਲਾਓ ਵੀ ਇੰਟਰਨੈਟ ਤੇ ਹੀ ਆਬਦਾ ਟਾਈਮ ਬਿਤਾਉਂਦੇ ਨੇ ਗੇ।
ਮ
ਤਾਂ ਕਰਕੇ ਉਹਨਾਂ ਨੂੰ ਕਿਸੇ ਨਾਲ ਐਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ ਗੱਲ ਕਰਨ ਲਈ।
ਹਮ ਮੇਰੀ ਰਾਤ ਹੀ ਕਿਸੇ ਨਾਲ ਬਹਿਸ ਹੋ ਗਈ ਸੀ।
ਅੱਛਾ ਜੀ।
ਤੇ
ਤੇ ਕਹਿੰਦੇ ਤੂੰ ਜ਼ਿਆਦਾ ਇਹੋ ਕਰਦੀ ਆ ਈਗੋ ਰੱਖਦੀ ਆਂ ਮੈਂ ਕਿਹਾ ਫਿਰ ਜਿੰਮੇ ਦਾ ਬੰਦਾ ਹੋਉ। ਉਹ ਹੋਊਗਾ ਉਮੇ ਦੀ ਮੈਂ ਗੱਲ ਕਰੂੰਗੀ।
ਹਾਂ ਉਮੇ ਦਾ ਹੀ ਬਣੂਗਾ।
ਹਮ ਅੱਗੋ ਮੈਨੂੰ ਇਨਾ ਰੂੜ ਬੋਲੇ ਮੈਂ ਕਿਹਾ ਮੈਂ ਤਾਂ ਕੋਈ ਨੀ ਸੁਣਦੀ।
ਫਿਰ ਹੁੰਦੀ ਐ।
ਹਮ-ਹਮ।
ਅੱਛਾ। ਕਹਿੰਦੇ ਵੀ ਇਹ ਤਾਂ ਟਾਈਮ ਦੇ ਹਿਸਾਬ ਨਾਲ ਬੰਦਾ ਦੇਖ ਕੇ ਆਪ ਨੂੰ ਕਹਿੰਦੇ ਵੀ ਚੇਂਜ ਹੋਣਾ ਪੈਂਦਾ ਗਾ।
ਹਮ।
ਨਹੀਂ ਐਵੇਂ ਤਾਂ ਕੋਈ ਵੀ ਨੀ ਇਨਸਾਨ ਬਦਲਦਾ ਹੈਗਾ।
ਹਮ-ਹਮ, ਬਟ ਉਹ ਉੱਤੋ ਸੋ ਕਰ ਰਹੇ ਸੀ ਵੀ ਹਨਾ ਨਾ ਧੋਨੂੰ, ਇੱਜਤ ਦੇ ਰਹੇ ਆ, ਬਟ ਗ-ਗੱਲਾਂ ਤੋਂ ਐਵੇਂ ਲੱਗ ਰਿਹਾ ਸੀ ਵੀ ਬੇਇਜ਼ਤੀ ਬੜੀ ਹੋ ਰਹੀ ਐ।
ਅੱਛਾ ਜੀ।
ਹਮ, ਪਤਾ ਹੀ ਕੌਣ ਸੀ ਜਾਣੂ?
ਅੱਛਾ, ਨੈਕਸਟ ਕਾਲ ਤੇ ਕਰਦੇ ਆ ਜੀ।
ਹਾਂਜੀ।
ਠੀਕ ਐ।